ਹੈਲੋ ਹੈਲੋ ਸਤਿ ਸ਼੍ਰੀ ਅਕਾਲ ਜੀ ਹੋਰ ਕਿੱਦਾਂ ਹੋ ਤੁਸੀਂ।
ਵਧੀਆ ਜੀ ਵਧੀਆ ਆਪ ਸੁਣਾਓ ਜੀ ਕਿਵੇਂ ਹੋ ਜੀ ਸਭ ਵਧੀਆ।
ਹਾਂਜੀ ਸਭ ਵਧੀਆ ਜੀ। ਹੋਰ ਤੁਸੀਂ ਅ ਜਦੋਂ ਅੱਜ ਅਸੀਂ ਤਿਉਹਾਰਾਂ ਦੇ ਬਾਰੇ ਗੱਲ ਕਰ ਲੈਂਦੇ ਹਾਂ।
ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ।
ਤੁਸੀਂ ਹਾਂਜੀ ਤੁਸੀਂ ਕਿਹੜੇ ਕਿਹੜੇ ਤਿਉਹਾਰ ਮਨਾਉਂਦੇ ਹੋ, ਮਤਲਬ
ਦੇਖੋ ਇਹ ਜੀ ਸਾਰੇ ਤਿਉਹਾਰ, ਜਿਹੜੇ ਨੇ ਸਾਰੇ ਵਧੀਆ ਨੇ ਜੀ। ਜਿਹੜਾ ਦਿਲ ਕਰੇ ਮਨਾ ਲਈ ਦਾ ਹੁੰਦਾ ਏ, ਵੇਸੇ ਤੇ ਦੇਖੋ ਜੇੜਾ ਉੱਤਰ ਉੱਤਰੀ, ਪੰਜਾਬ ਪੰਜਾਬ ਦਾ ਖੇਤਰ ਜੇੜਾ ਵੇ ਉੱਤਰ ਭਾਰਤ ਦਾ ਏਰੀਆ। ਐਸੇ ਚ ਜੈਦਾਤਰ ਜੇੜਾ ਐ ਜੀ ਦੀਵਾਲੀ ਦ ਤੇਯੋਹਾਰ ਬੰਦੀ ਛੋੜ ਦਿਵਸ ਮਨਾਏਆ ਜਾਂਦੈ, ਹੋਲਾ-ਮੱਲਾ ਮਨਾਏਆ ਜਾਂਦੈ। ਤੇ ਵਿਸਾਖੀ ਵੀ ਬੜੇ ਵਦੀਆ ਪੱਧਰ ਤੇ ਮਨਾਏਆ ਜਾਂਦਾ ਜੀ।
ਮਤਲਬ ਤੁਸੀ ਕੈਣਾ ਚਾਂਦੇ ਓ ਕਿ ਹਰ ਤੇਓਹਾਰ ਹਰ ਤਓਹਾਰ ਦੀ ਆਪਨੀ ਮਹਂਤ ਅ ਮਹੱਤਵਤਾ ਏ, ਮਤਲਬ ਓ ਹਰ ਤੇਓਹਾਰ ਜ਼ਰੂਰੀ ਐ।
ਬਿਲਕੁਲ
ਹਾਂਜੀ, ਫੇਰ ਤੁਸੀ ਅ ਦੀਵਾਲੀ ਵਾਲੇ ਦੇਨ ਯਾ ਮਤਲਬ ਕੀ ਕਰਦੇ ਓ, ਕੀ ਕਿਵੇਂ ਮਨਾਉਂਦੇ ਆ ਉਹਨੂੰ।
ਦੇਖੋ ਜੀ ਆਪਣੀ ਆਪਣੀ ਮਰਿਆਦਾ ਹੁੰਦੀ ਹੈ ਸਿੱਖ ਧਰਮ ਦੀ ਮਰਿਆਦਾ। ਅੱਜ ਹੈ ਜੀ ਬੰਦੀ ਛੋੜ ਦਿਵਸ ਵਾਲੇ ਦਿਨ। ਪਾਠ ਪੂਜਾ ਹੁੰਦੀ ਹੈ ਤੇ ਉਸ ਤੋਂ ਬਾਅਦ‌ ਗੁਰਦੁਆਰੇ ਸਾਹਿਬ ਜਾ ਕੇ। ਅੱਗੇ ਥੋੜੀ ਸੀ ਅਹ ਪਾਠ ਪੂਜਾ ਕਰ ਦੀ ਹੁੰਦੀ ਹੈ। ਤੇ ਦੇਖੋ ਦੀਪਮਾਲਾ ਹੁੰਦੀ ਹੈ। ਤੇ ਪਟਾਕੇ ਵੀ ਵਜਾਏ ਜਾਂਦੇ ਨੇ, ਤੇ ਇਹ ਮਤਲਬ ਦਰਬਾਰ ਸਾਹਿਬ ਬਹੁਤ ਵੱਡੇ ਪੱਧਰ ਤੇ ਮਨਾਇਆ ਜਾਂਦਾ। ਅਸੀਂ ਤੇ ਇਸ ਤਰੀਕੇ ਨਾਲ ਮਨਾਉਂਦੇ ਹਾਂ। ਅਤੇ ਤੁਸੀਂ ਕਿਵੇ ਮਣਾਉਂਦੇ ਹੋ ਜੀ।
ਜਿੱਦਾਂ ਅਸੀਂ ਗੱਲ ਕਰ ਰਹੇ ਹਾਂ, ਤਿਉਹਾਰ ਮਨਾਉਂਦੇ ਹਾਂ ਅਸੀਂ। ਤਾਂ ਸਾਨੂੰ ਲੱਗਦਾ ਕਿ ਅੱਜ ਕੱਲ੍ਹ ਜਿਵੇ ਟਾਈਮ ਚੇਂਜ ਹੋ ਰਿਹਾ ਤੇ ਤਓਹਾਰ ਨੂੰ ਥੋੜਾ, ਹੋਰ ਸਈ ਤਰੀਕੇ ਨਾਲ ਮਨਾਨਾ ਚਾਈਦਾ। ਜਿਵੇਂ, ਅਸੀ ਪਟਾਕੇ ਨੂੰ ਘਾੱਟ ਤੋ ਘਾੱਟ ਯੂਜ਼ ਕਰੀਏ, ਯਾ ਓਨਾਂ ਨੂੰ ਨਾ ਚਲਾਈ ਏ। ਜਿਦੇ ਨਾਲ ਹਵਾ ਸਾਫ਼ ਹੋਏ ਹੋਰ ਪ੍ਰਦੂਸ਼ਨ ਨਾ ਹੋਏ। ਤਾਂ ਕਿ ਬਮਾਰੀਆਂ ਵੀ ਘੱਟਨ, ਤਾ ਅਸੀ ਤੇ ਪਟਾਕੇ ਯੂਜ਼ ਨੀ ਕਰਦੇ ਕਾਫੀ ਸਾਲਾਂ ਤੋਂ ਚਾਰ, ਪਾੰਜ ਸਾਲ ਹੋਗੇ ਨੇ। ਅਸੀ ਵੀ ਬਸ ਸਫ਼ਾਈ ਕਰਦੇ ਆਂ, ਫੇਰ ਪਾਠ ਪੂਜਾ ਕਰਦੇ ਆਂ, ਫੇਰ ਗੁਦੁਆਰੇ ਜਾਨੇ ਆਂ। ਬੰਦੀ ਛੋੜ ਦਿਵਸ ਤਾ ਅਸੀ ਐਵੇਂ ਈ ਮਨਾਨੇ ਆ, ਹੋਰ ਤੁਸੀ ਹੋਲਾ-ਮੋਹੱਲਾ ਕਿਵੇਂ ਮਨਾਂਦੇ ਓ ਆਪਣੇ ਓਥੇ
ਦੇਖੋ ਜੀ ਹੋਲੇ-ਮੋਹੱਲੇ ਦਾ ਤਓਹਾਰ ਤਾ ਦੇਖੋ ਬੜੇ ਵੱਡੇ ਪੱਧਰ ਤੇ ਅਨੰਦਪੁਰ ਸੈਬ, ਕੇਸਗੜ੍ਹ ਸੈਬ ਮਨਾਆ ਜਾਂਦਾ, ਤੇ ਸਾਡੇ ਏਧਰ ਈ ਨਾ ਜਿਵੇਂ ਮੇਰੇ ਖਿੱਤੇ ਚ ਦੇਖੋ ਐਥੇ ਜੈ਼ਦਾ ਵੱਡੇ ਲੈਵਲ ਤੇ ਤੇ ਨੀ ਹੁੰਦਾ। ਲੇਕਿਨ ਸਮਾਗਮ ਓਲੀਕੇ ਜਾਂਦੇ ਨੇ, ਤੇ ਅਸੀ ਖੇਡਾਂ ਕਰਾਨੇ ਆਂ ਜੀ, ਮੈਂ ਅਸੀ ਮਤਲਬ ਛਛਰੋਲੀ ਆਪਨਾ ਏਰੀਆ ਗੇ ਏਕ ਨੇੜੇ-ਤੇੜੇ ਓਧਰ ਅਸੀ ਖੇਡਾਂ ਕਰਾਨੇ ਆਂ, ਖੇਡਾਂ ਹੁੰਦੀਆਂ ਨੇ ਬੱਚੇਆਂ ਦੀਆਂ। ਤੇ ਲੈਚਰ ਹੁੰਦੇ ਨੇ, ਹੋਲੇ-ਮੱਲੇ ਬਾਰੇ ਗੱਲਾਂ ਹੁਨ ਦੀਆਂ ਨੇ, ਤੇ ਅਸੀ ਰੰਗਾਂ ਦਾ ਤੇ ਨੀ ਸਾਡੇ ਚ ਹੈਗੀ ਏ ਰੰਗ ਦਾ ਤੇ ਸਿੱਖਾਂ ਦਾ ਕੋਈ ਹੈ ਨੀ ਲਿੰਕ, ਤੇ ਸਿਰਫ ਕੋਸ਼ਿਸ਼ ਕਰਦੇ ਆਂ ਕਿ ਪਾਠ ਪੂਜਾ ਹੋਏ ਜਿੰਨੀ ਹੋ ਸਕਦੀ ਏ, ਤੇ ਇਤਿਹਾਸ ਬਾਰੇ ਗੱਲਬਾਤ ਹੋਏ, ਹਾਂਜੀ।
ਪੁਰ ਸੈਬ ਗਏ ਓ ਕਦੇ ਹੋਲੇ-ਮਹੱਲੇ ਤੇ
ਹਾਂਜੀ, ਹਾਂਜੀ ਹਂ ਹੋਲੇ-ਮੱਲੇ ਤੇ ਤਾ ਨੀ ਗਏ। ਉਸ ਤੋ ਪ੍ਹੈਲੇ ਕਈਂ ਵਾਰ ਮਤਲਬ ਮੌਕਾ ਲੱਗੇਆ ਤੇ ਏਥੇ ਦਰਸ਼ਨ ਕੀਤੇ ਨੇ। ਤੂਸੀਂ ਕਿਵੇਂ ਮਨਾਂਦੇ ਓ ਹੋਲਾ ਮੱਲਾ ਜੀ?
ਹੋਲੇ ਮੱਲੇ ਤੇ ਸਾਡੇ ਐੱਥੇ ਕੁੱਛ ਜਾਦਾ ਤੇ ਨੀ ਹੁੰਦਾ, ਮਤਲਬ ਨੋਰਮਲ ਦਿਨ ਈ ਕੈਹ ਸਕਦੇ ਆਂ ਅਸੀ ਤੇ, ਮਤਲਬ ਕੁੱਛ ਜਾਦਾ ਕੁੱਛ ਖਾਸ ਹੁੰਦਾ, ਮੈਂ ਇੱਕ ਵਾਰ ਗੇਆ ਸੀ ਹ ਅਨੰਦਪੁਰ ਸੈਬ ਹੋਲੇ ਮੱਲੇ ਤੇ ਓਥੇ ਕਾਫੀ਼ ਕਾਫੀ ਵਦੀਆ ਲੱਗੇਆ ਮੈਨੂੰ ਜਾ ਕੇ, ਓਥੇ ਕਾਫੀ਼ ਸੰਗਤ ਹੈਗੀ ਸੀ। ਓਥੇ ਕਾਫੀ਼ ਖੇਡਾਂ ਹੋਈਆਂ, ਗੱਤਕਾ ਹੋਏਆ, ਘੁੜ ਸਵਾਰੀ। ਕਾਫ਼ੀ ਕੁਛ ਸੀ ਓਥੇ, ਓਥੇ ਇੱਕ ਸਟੇਡੀਅਮ ਹੈ, ਓਥੇ ਈ ਹੋਏਆ ਸੀ ਸਾਰਾ ਕੁੱਛ ਹਾਂ। ਓਥੇ ਤੇ ਕਾਫ਼ੀ ਵਦੀਆ ਤਰੀਕੇ ਨਾਲ ਬਨਾਏਆ ਜਾਂਦੈ ਹੋਲਾ ਮਹੱਲਾ। ਐਨਾਂ ਤੋਂ ਅਲਾਵਾ ਹੋਰ ਤੂਸੀ, ਹਾਂਜੀ। ਐਨਾ ਤੋ ਅਲਾਵਾ ਹੋਰ ਤੂਸੀ ਕੈੜੇ ਤੇਉਹਾਰ ਮਨਾਂਦੇ ਓ?
ਦੇਖੋ ਐੱਥੇ ਤੇ ਅਸੀ ਜੇੜੇ ਗੁਰਪ੍ਰਰਬ ਹੋਂਦੇ ਨੇ ਸਾਡੇ ਤੇ ਓਈ ਤਿਉਹਾਰ ਨੇ ਜੀ। ਜੇੜੇ ਗੁਰੂ ਸੈਬ ਦੇ ਗੁਰਪੁਰਬ ਹੋ ਗੇ। ਗੁਰੂ ਨਾਨਕ ਦੇਵ ਜੀ ਦਾ ਹੋ ਗੇਆ, ਦਸਮ ਪਾਤਸ਼ਾ ਜੀ ਦਾ ਹੋ ਗੇਆ, ਪੰਚਮ ਪਾਤਸ਼ਾ ਜੀ ਦਾ ਹੋ ਗੇਆ ਅਸੀ ਓਈ ਸਾਡੇ ਤੇ ਓਈ ਤਿਉਹਾਰ ਨੇ ਜੀ, ਬਾਕੀ ਤੇ ਚਲ, ਚਲੋ ਦੂਜੇ ਧਰਮਾਂ ਦੇ ਤਿਉਹਾਰ ਨੇ ਸਬ, ਸਤਕਾਰ ਕਰਨੇ ਆ ਜੀ। ਕੋਈ ਬੁਲਾਂਦੈ ਜੀ ਈਦ ਤੇ, ਓ ਈਦ ਤੇ ਚਲੇ ਜਾਂਨੇ ਆ ਜੀ, ਕੋਈ ਕੈਂਦਾ ਜੀ ਸਾਡੇ ਐਦੱਰ ਹੈਗਾ ਵੇ ਕੋਈ ਜਗਰਾਤਾ ਐ, ਅਸੀ ਹੋ ਆਨੇਆ, ਸਬ ਦਾ ਸਤਕਾਰ ਕਰਨੇ ਜੀ ਅਸੀ ਤੇ। ਸਾਰੇ ਤਉਹਾਰ ਸਬ ਧਰਮਾਂ ਦੇ ਬਰਾਬਰ ਨੇ, ਹਾਂਜੀ।
ਤਾਂ ਗੁਰਪੁਰਬ ਆਲੇ ਦਿਨ ਤੂਆਡੇ ਓਥੇ ਕੀ, ਕੀ ਹੁੰਦੈ, ਮਤਲਬ ਦਰਬਾਰ ਲੱਗਦੈ, ਨਗਰ ਕੀਰਤਨ ਹੁੰਦੈ ਓਦੇ ਬਾਰੇ ਤੋੜਾ, ਥੋੜਾ ਦੱਸੋ?
ਜੀ ਦੇਖੋ ਜੀ, ਪੈਲੇ ਤੇ ਅ ਸਵੇਰੇ, ਸਵੇਰੇ ਅਪਨਾ ਅਖੰਡ-ਪਾਠ ਸੈਬ ਦੇ ਭੋਗ ਪੈਂਦੇ ਨੇ ਜੀ, ਤੇ ਉਸ ਤੋ ਬਾਦ ਤੂਸੀ ਦੇਖੋ ਅ ਸਮਾਗਮ ਸਵੇਰੇ ਤੋ ਲੈ ਕੇ ਦੂਪੈਰ ਤੱਕ ਤਿੰਨ-ਚਾਰ ਵਜੇ ਤੱਕ ਸਮਾਗਮ ਉਲੀਕਿਆ ਜਾਂਦੈ, ਤੇ ਉਸ ਤੋਂ ਉਪਰਾੰਤ ਫੇਰ ਨਗਰ ਕੀਰਤ ਕਈਂ ਜਗਾਵਾਂ ਤੇ ਹੁੰਦੈ, ਕਈ ਜਗਾਵਾਂ ਤੇ ਨਹੀਂ ਹੁੰਦਾ, ਲੇਕਿਨ ਇਸ ਸਮਾਗਮ ਤੋਂ ਦਾੱਸ-ਪੰਦਰਾਂ ਦਿਨ ਪੈਲੇ ਪ੍ਰਭਾਤ ਫੇਰੀਆਂ ਦੀ ਸੇਵਾ ਜੇੜੀ ਏ ਸ਼ੁਰੂ ਹੋ ਜਾਂਦੀ ਏ, ਸਵੇਰੇ ਸਾਡੇ ਪਾੰਜ ਵਜੇ ਤੋਂ ਲੈ ਕੇ ਲਗਭਗ ਸੰਗਤਾਂ ਇਕੱਤਰ ਹੁੰਦੀਆਂ ਨੇ ਅ ਦਰਸ਼ਨ ਕਰਦੀਆਂ ਨੇ ਪ੍ਰਭਾਤ ਫੇਰੀ ਦੇ। ਜੀ, ਜੀ ਕਈਂ ਵਾਰ ਜਿਵੇਂ ਉੱਦਮ ਹੁੰਦੈ ਤੇ ਚਲੇ ਜਾਂਨੇ ਆਂ, ਨੀ ਤੇ ਮੇਰੇ ਭਤੀਜਾ ਵੀ ਹੈ, ਓ ਬੜਾ ਉੱਦਮੀ ਏ, ਤੇ ਗੁਰੂ ਨਾਲ ਜੁੜੇਆ ਹੋਏਆ ਵੇ, ਓ ਤੇ ਰੋਜ ਜਾਂਦੈ ਮੈਨ ਵੀ ਏ ਅੱਛਾ ਲੱਗਦੈ, ਕਿ ਚਲੋ ਸਾਡੇ ਘਰੋ ਕੋਈ ਤੇ ਜਾ ਰੇਆ ਏ। ਜਿਂਵੇ ਉਦੱਮ ਗੁਰੂ ਪਾਤਸ਼ਾ ਬਕਸ਼ ਰਏ ਨੇ, ਏ ਵੀ ਬੜੀ ਵੱਡੀ ਕਿਰਪ
ਹਾਂਜੀ, ਮੈਂ ਤੇ ਖੁੱਦ ਰੋਜ ਪ ਜਦੋਂ ਵੀ ਪ੍ਰਭਾਤ ਫੇ ਹੋਂਦੀ, ਮੈਂ ਖੁੱਦ ਬੜੇ ਚਾਵਾਂ ਨਾਲ ਜਾਂਨਾ, ਰੋਜ ਚਾਰ ਵਜੇ ਓਠੱ ਕੇ ਨਾਅ ਧੋ ਕੇ, ਇਸ਼ਨਾਨ ਕਾਰਕੇ ਚਾਰ ਪਾੰਜ ਵਜੇ ਪੋਂਚਦੇ ਆਂ। ਕਾਫੀ ਵਦੀਆ ਲਗਦੈ ਪ੍ਰਭਾਤ ਫੇਰੀ ਤੇ ਜਾ ਕੇ ਫੇਰ ਗੁਰਪੁਰਬ, ਹੋਰ ਨਗਰ ਕੀਰਤਨ ਤੇ ਜਾ ਕੇ ਵੀ।
ਹਾਂ, ਐ ਦੇਖੋ ਈ ਤੂਆਡੇ ਅੰਦਰ ਲਗਨ ਏ ਨਾ, ਐ ਬਈ ਗੁਰੂ ਨੇ ਲਗਾਈ ਏ, ਵੀ ਹਾਂ ਚਲੋ ਜੁੜੀਏ। ਹਰ ਬੰਦੇ ਚ ਨੀ ਹੋਂਦੇ, ਸਾਡੇ ਵਰਗੇ ਸੁੱਤੇ ਹੋਏ ਨੇ ਜੀ ਨੌ, ਨੌ ਵਜੇ ਤੱਕ, ਕਿੱਥੇ ਉਠ ਪਾਂਦੇ ਨੇ ਕੁਝ ਘਾਰ ਦੇ ਕਾੰਮ ਵੀ ਬੰਦੇ ਮੁਸ਼ੱਕਤ ਹੋਂਦੀ ਏ, ਲੇਕਿਨ ਜੋਂ ਤੂਆਡੇ ਕਿਰਪਾ ਐ, ਤੂਸੀ ਉੱਠ ਜਾਂਦੇ ਓ। ਹਾਂਜੀ।
ਹੂੰ, ਕਿਰਤ ਤੇ ਕਰਨਾ ਈ ਪੈਂਦੀ ਏ, ਕਾੰਮ ਪੈਲੇ ਦੇਖਨਾ ਈ ਪੈਂਦੈ ਡਿਪ ਪੈਂਡ ਓ ਓਵੀ ਬਸ ਟਾਈਮ ਹੋਣਾ ਚਾਈਦਾ ਤਾਂ ਬੰਦਾ ਕੁੱਛ ਵੀ ਕਰਦਾ ਈ ਏ। ਹੋਰ ਦੱਸੋ ਤੂਸੀ ਕੁੱਛ ਤਿਉਹਾਰਾਂ ਬਾਰੇ ਤੂਆਨੂੰ ਕੁੱਛ ਜਾਦਾ? ਪਤਾ ਹੋਏਗਾ ਓਨਾਂ ਬਾਰੇ ਤਿਉਹਾਰਾਂ ਚ
ਦੇਖੋ ਜੀ ਤਿਉਹਾਰ ਦੇ ਸਾਰੇ ਹੀ ਅ ਪੇਆਰ, ਸਤਕਾਰ ਆਪਸ ਇਚ ਜੁੜਨ ਵਸਤੇ ਹੁੰਦੇ ਨੇ। ਬਸ ਜਿੰਨਾ ਹੋ ਸਕੇ, ਜੁੜਦੇ ਰਹੀਏ ਇੱਕ ਦੂਜੇ ਨਾਲ ਸਤਿਕਾਰ ਕਰਨਾ ਚਾਹੀਦਾ ਸਾਰੇ ਤਿਉਹਾਰਾਂ ਦਾ, ਤੇ ਸਾਰੇ ਧਰਮਾਂ ਦਾ ਵੀ ਕਰਨਾ ਚਾਹੀਦਾ। ਤੇ ਬਾਕੀ ਤਿਉਹਾਰ ਤੇ ਦੇਖੋ ਦਿਲ ਤੋਂ ਮਨਾਏ ਜਾਂਦੇ ਨੇ
ਹਾਂਜੀ ਉਹ ਤਾਂ ਹੈ, ਹੋਰ ਚੱਲ ਹ ਚਲੋ ਅਸੀਂ ਰੋਜ਼ਾਨਾ ਜ਼ਿੰਦਗੀ ਦੀ ਗੱਲ ਕਰਦੇ ਹਾਂ ਹੁਣ, ਤਾਂ ਤੁਹਾਡੇ ਤੇ ਰੋਜ਼ਾਨਾ ਦੀ ਜ਼ਿੰਦਗੀ ਕਿੱਦਾਂ ਦੀ ਹੈ।
ਦੇਖੋ ਜੀ ਜ, ਜ਼ਿੰਦਗੀ ਦੇ ਰੋਜ਼ਾਨਾ ਦੀ ਬਹੁਤ ਵਧੀਆ ਹੈ ਜੀ। ਸਵੇਰ ਤੋਂ ਲੈ ਕੇ ਲੈ ਕੇ, ਮਤਲਬ ਪਹਿਲੇ ਪਾਠ ਪੂਜਾ ਹੁੰਦਾ ਜੰਬੇ ਤੋਂ ਸੰਭਾਲ ਲਦੇ ਜਿੰਨਾ ਹੋ ਸਕਦਾ ਹੈ, ਪਾਠ ਪੂਜਾ ਕਰੋ ਤੇ ਉਸ ਤੋਂ ਬਾਅਦ ਅਪਣਾ ਪਹਿਲੇ ਦਿਨ ਨਹਾ ਧੋ ਕੇ, ਤਿਆਰ ਹੋ ਕੇ ਪਾਠ ਪੂਜਾ ਕਰਕੇ ਤੇ ਫਿਰ ਆਪਣਾ ਬੱਚਿਆਂ ਨਾਲ ਵੀ ਖੇਡਣਾ ਹੁੰਦੇ, ਬੱਚੇ ਵੀ ਤੰਗ ਕਰਦੇ ਨੇ ਰਾਤੀ ਬੜਾ। ਤੇ ਬੱਚੇ ਛੋਟੇ ਨੇ ਸਾਡੇ ਤੇ ਉਹ ਫੇਰ ਰਾਤੀ ਸੌਦੇ ਲੇਟ ਨੇ, ਦੋ ਤਿਨ ਵੱਜ ਜਾਂਦੇ ਨੇ। ਤੇ ਸਵੇਰੇ ਅਸੀਂ ਲੇਟ ਹੋ ਜਾਂਦੇ ਆਂ, ਬਸ ਥੋੜ੍ਹਾ ਇੰਨਾ ਫਰਕ ਪੈਂਦਾ ਕਈ ਵਾਰੀ। ਕਈ ਵਾਰ ਜਲਦੀ ਹੋ ਜਾਂਦੇ ਨੇ, ਬਸ ਉਸ ਕਰ ਆਕੇ ਥੜਾ ਜਿ ਜਿਰਾੜ ਆਪਣਾ ਦਿਨਚਰਿਆ ਥੋੜੀ ਜਿਹੀ। ਬਦਲ ਜਾਂਦੀ ਹੈ, ਬਾਕੀ ਫਿਰ ਰੋਟੀ ਪਾਣੀ ਸਵੇਰੇ ਖਾ ਕੇ, ਫਿਰ ਆਪਣਾ ਔਫਿਸ ਜਾਇਦਾ ਹਾਂਜੀ।
ਰੋਜ਼ਾਨਾ ਜ਼ਿੰਦਗੀ 'ਚ ਤੇ ਸਭ ਤੋਂ ਜੋ ਮਹੱਤਵਪੂਰਨ ਗੱਲ ਹੈ ਉਹ ਤੇ ਸਾਡਾ ਪੋਸ਼ਣ ਹੈ, ਅਸੀਂ ਕੀ ਖਾਂਦੇ ਹਾਂ। ਤਾਂ ਸਾਨੂੰ ਤੁਹਾਨੂੰ ਕੀ ਲੱਗਦਾ ਕਿ ਸਾਡਾ ਭੋਜਨ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ, ਆਪਣੀ ਜ਼ਿੰਦਗੀ 'ਚ।
ਦੇਖੋ ਜੀ ਰੋਟੀ ਸਬਜ਼ੀ ਜਿਹੜੀ ਹੈ ਉਹ ਘਰ ਦਾ ਖਾਣਾ ਚਾਹੀਦਾ, ਬਾਹਰ ਦਾ ਤਾਂ ਬਿਲਕੁਲ ਵੀ ਨਹੀਂ ਖਾਣਾ ਚਾਹੀਦਾ, ਬਾਹਰ ਦਾ ਖਾ ਕੇ ਤੇ ਸਰੀਰ ਬਿਲਕੁਲ ਖ਼ਰਾਬ ਹੁੰਦੇ ਨੇ। ਤੇ ਸ਼ਰੀਕ, ਘਰ ਦਾ ਜੋ ਮਰਜ਼ੀ ਖਾ ਲਓ ਸਭ ਕੁਛ ਵਧੀਆ।
ਹੂ, ਜਿਹਦਾਂ ਕਿ ਅਸੀਂ ਕਹਿੰਦੇ ਹਾਂ ਜਿਵੇਂ ਬੱਚਿਆਂ ਜਿਵੇਂ ਬੱਚੇ ਹੁੰਦੇ ਨੇ ਉਹ, ਉਹਨਾਂ ਨੂੰ ਬਾਹਰ ਦਾ ਹੀ ਜ਼ਿਆਦਾ ਵਧੀਆ ਲੱਗਦਾ। ਤਾਂ ਤੁਸੀਂ ਆਪਣੇ ਬੱਚਿਆਂ ਨੂੰ ਕਿਵੇਂ ਇਹ ਸਿਖਾਓਗੇ ਜਾਂ ਸਿਖਾਉਂਦੇ ਹੋ, ਕਿ ਅਸੀਂ ਉਹ ਬਾਹਰ ਦਾ ਨਾ ਖਾਣ ਜ਼ਿਆਦਾ ਤੋਂ ਜ਼ਿਆਦਾ।
ਦੇਖੋ ਬੱਚਿਆਂ ਨੂੰ ਤੇ ਹੁਣ ਬਾਹਰ ਨੇ ਲੋ ਲੋਭਿਤ ਕਰਨਾ, ਪ੍ਰਭਾਵਿਤ ਕਰਨਾ ਹੀ ਹੁੰਦਾ ਵੇ ਹੁਣ ਸਾਡੇ ਮਾ ਪਿਓ ਦੇ ਪਰਵਿਸ਼ ਹੈਗੇ ਜੀ, ਅਸੀਂ ਕਹਿ ਗਏ ਨਹੀਂ ਜੀ ਤੂੰ ਬਾਹਰ ਦਾ ਖਾਣਾ। ਠੀਕ ਹੈ ਜੀ, ਤੁੈਨੂੰ ਘਰ ਬਣਾ ਕੇ ਦੇਵਾਂਗੇ, ਉਹੀ ਚੀਜ਼ ਘਰ ਬਣਾ ਕੇ ਦਓ ਬੱਚੇ ਨੂੰ ਬਹੁਤ ਵਧੀਆ ਬਣਾ ਸਕਦੇ ਹੋ, ਅਸੀਂ ਉਹ ਚੀਜ ਕੋਸ਼ਿਸ਼ ਕਰਦੇ ਰਹਿੰਦੇ ਹਾਂ, ਜਿਵੇਂ ਮੇਰੇ ਭਤੀਜੇ ਵੀ ਆਉਂਦੇ ਨੇ ਕਈ ਵਾਰੀ, ਤੇ ਮੇਰੇ ਆਪਣੇ ਬੱਚੇ ਜੇੲ ਇਹ ਕਹਿੰਦੇ ਨੇ ਕਈ ਵਾਰੀ ਇਹ ਖਾਣਾ, ਅਸੀਂ ਕਹਿੰਦੇ ਬਾਹਰ ਦਾ ਨਹੀਂ ਖਾਣਾ, ਅਸੀਂ ਘਰ ਬਣਾਵਾਂਗੇ ਜੀ ਤੇ ਜਿਹਦੇ ਬਾਜ਼ਾਰ ਉਹਦਾ ਸਵਾਦ ਤੇ ਨੀ ਹੈਗਾ, ਕਿਉਂਕਿ ਬਾਜ਼ਾਰ ਚ ਸੌ ਤਰ੍ਹਾਂ ਦੇ ਮਸਾਲੇ, ਗੰਦਮੰਦ ਪਾਇਆ ਜਾਂਦਾ ਜੀ, ਘਰ ਜਿਹੜੇ ਚੀਜ਼ਾਂ ਸਾਫ਼ ਸੁਥਰੀਆਂ ਨੇ, ਉਹ ਬਜ਼ਿਆਾਰਾ ਸਵਾਦ ਨਹੀਂ ਹੈਗਾ ਲੇਕਿਨ ਸਵਾਦ ਜ਼ਰੂਰ ਆ ਜਾਏਗਾ।
ਹਜੀ ਜਿੱਦਾਂ ਅਸੀਂ ਗੱਲ ਕਰ ਰਹੇ ਆਂ, ਕਿ ਘਰ ਦਾ ਖਾਣਾ ਚਾਹੀਦਾ ਪਰ ਘਰ ਦਾ ਵੀ। ਇੱਕੋ ਹੀ ਚੀਜ਼ ਜਾਂ, ਕੁਛ ਵੀ ਨਹੀਂ ਖਾਣਾ ਚਾਹੀਦਾ, ਜਿਵੇਂ ਸਾਨੂੰ। ਪ੍ਰੋਟੀਨ ਦੇਖਣਾ ਚਾਹੀਦਾ ਆਪਣਾ, ਕਿ ਸਾਨੂੰ ਕਿੰਨਾ ਚਾਹੀਦਾ ਫਾਈਬਰ ਲੈਣਾ ਚਾਹੀਦਾ। ਚੰਗੀ ਤਰ੍ਹਾਂ ਨਿਊ ਨੂਟ੍ਰਿਸ਼ਨ ਚਾਹੀਦਾ ਸਾਨੂੰ, ਵਿਟਾਮਿਨਸ ਚਾਹੀਦੇ ਨੇ, ਤਾਂ ਤੁਹਾਡਾ ਉਹਦੇ 'ਤੇ ਤੁਸੀਂ। ਕਿਵੇਂ ਮੈਨੇਜ ਕਰਦੇ ਹੋ, ਕਿ ਕੀ ਖਾਣਾ, ਕੀ ਨਹੀਂ ਖਾਣਾ, ਕਿੰਨਾ ਖਾਣਾ। ਬੈਲੇਂਸ ਡਾਇਟ ਕਿਵੇਂ ਰੱਖਦੇ ਹੋ?
ਕੁਝ ਚੀਜ਼ਾਂ ਹੈਗੀਆਂ ਨੇ, ਜਿੰਹਦੇ ਚ ਸਭ ਕੁਛ ਮਿਲ ਜਾਂਦੇ ਤੁਹਾਨੂੰ, ਤੁਸੀਂ ਅਗਰ ਕਾਲੇ ਛੋਲੇ ਰਾਤੀ ਪਿਉਂਗੇ ਸਵੇਰੇ ਖਾ ਲੋ ਜੀ, ਉਹਦਾ ਪਾਣੀ ਪੀ ਲ ਲੋ। ਸਭ ਕੁਛ ਮਿਲ ਜਾਏਗਾ, ਦੁੱਧ ਪੀ ਲਓ ਜੀ। ਅਗਰ ਕਿਸੇ ਨੂੰ ਦੁੱਧ ਤੋਂ ਹੈਗੀ, ਬਈ ਪ੍ਰੋਟੀਨ ਪੂਰਾ ਹੈ ਦੁੱਧ। ਰੋਟੀ ਖਾਣੀ ਹੈ ਜੀ ਰੋਟੀ, ਇੱਕ ਦੋ ਪ੍ਰਸ਼ਾਦੇ ਇੱਕ ਦੋ ਰੋਟੀ ਖਾ ਲੋੋ। ਤੇ ਥੋੜ੍ਹੇ ਜਿਹੇ ਚੌਲ ਵੀ ਖਾਣੇ ਚਾਹੀਦੇ ਨੇ, ਮਤਲਬ ਹਰ ਇੱਕ ਚੀਜ਼ ਸਾਡੀ ਸਿਹਤ ਵਿੱਚ ਸਾਰੀ ਕਮੀ ਪੂਰੀ ਕਰਦੀ ਹੈ। ਫਰੂਟ ਵੀ ਖਾਓ, ਥੋੜ੍ਹੇ ਥੋੜ੍ਹੇ ਕਰਕੇ। ਪਨੀਰ ਖਾਓ ਜੀ, ਠੀਕ ਹੈ ਹੁਣ ਅਸੀਂ ਕਹਿੰਦੇ ਕਿ ਬਾਹਰੋਂ ਅਸੀਂ ਐਵੇ ਕਾਡੋ, ਬੜੇ ਬੜੇ ਨਾਮ ਸੁਣੇ ਨੇ।
ਹਾਂਜੀ।
ਚੀਜ਼ਾਂ ਨੇ ਨਾ ਉਹ ਗਾਜਰ ਮੂਲੀਆਂ ਪੂਰੀ ਕਰਦੀਆਂ ਨੇ ਅ ਗਾਜਰ ਖਾ ਲ ਮੂਲੀਆਂ। ਖਲੋ ਆਪਣੇ ਫਰੂਟ ਜਿਹੜੇ ਆ ਰਹੇ ਨੇ ਹੁਣ ਜਿਵੇਂ ਮੌਸਮ ਅੰਬ ਦਾ ਹੋਵੇ ਅੰਬ ਖਾਓ ਜੀ। ਸ਼ੂਗਰ ਨੀ ਹੁੰਦੀ ਇਹ ਸਭ ਚੀਜ਼ਾਂ ਨਾਲ ਤੁਹਾਡੇ ਸਰੀਰ ਦੀ ਕੰਮੀਆਂ ਪੂਰੀਆਂ ਹੁੰਦੀਆਂ ਸਾਰੀਆਂ ਇਸ ਕਰਕੇ ਬਾਹਰ ਤੋਂ ਖਾਣ ਤੋਂ ਵਧੀਆ ਇਹ
ਜਿਵੇ ਮੈਂ ਸੁਣਿਆ ਕਿ ਫਰੂਟ ਚੋਂ ਤਾਂ ਫਾਈਬਰ ਮਿਲਦਾ ਸਾਨੂੰ। ਪਰ ਜਦੋਂ ਅਸੀਂ ਉਹਦਾ ਜੂਸ ਬਣਾ ਲੈਂਦੇ ਹਾਂ ਸ਼ੇਕ ਬਣਾ ਲੈਂਦੇ ਉਹ ਸਾਨੂੰ ਜ਼ਿਆਦਾ ਫਾਇਦਾ ਨਹੀਂ ਕਰਦਾ। ਉਹਦੇ ਨਾਲ ਸਾਡੇ ਅੰਦਰ ਸ਼ੂਗਰ ਜਾਂਦੀ ਹੈ ਹੋਰ ਫਾਈਬਰ ਉਹਦਾ ਪੂਰਾ ਖਤਮ ਹੋ ਜਾਂਦਾ। ਤਾਂ ਸਾਨੂੰ ਜ਼ਿਆਦਾ ਤੋਂ ਜ਼ਿਆਦਾ ਖਾਣੇ ਚਾਹੀਦੇ ਨੇ ਫਰੂਟ ਜੂਸ ਔਰ ਸ਼ੇਕ ਦੇ ਲਾ ਜਗ੍ਹਾ।
ਦੇਖੋ ਕੁਦਰਤੀ ਰੂਪ ਜੋ ਚੀਜ਼ ਅਵੇਲੇਬਲ ਹੈ। ਮੇਰੇ ਕੋਲ ਹੈਗੀ। ਅੰਬ ਕੁਦਰਤੀ ਹੀ ਉਹਨੂੰ ਅੰਬ ਉਵੇਂ ਖਾਓ ਸ਼ੇਕ ਬਣਾਓਗੇ ਤੁਸੀਂ ਮਿੱਠਾ ਵੀ ਪਾਓਗੇ ਜੀ। ਵੀ ਤੁਸੀਂ ਕੀ ਪਾਉਂਦੇ ਹੋਗੇ। ਇਹਦੇ'ਚ ਪੈਂਦੀਆਂ ਨੇ ਲੇਕਿਨ ਉਹ ਤੱਥ ਪਾਓ ਜਿਹੜਾ ਤੱਥ ਨਹੀਂ ਰਹਿਦੇ ਹੁੰਦੇ। ਲੀਚੀ ਖਾਓ ਉਹ ਲੀਚੀ ਕਿੰਨੀ ਤਾਕਤ ਦਿੰਦੀ ਵਿਟਾਮਨ ਸੀ। ਤੁਸੀਂ ਨਿੰਬੂ ਪਾਣੀ ਪੀਓ। ਸਭ ਕੁਛ ਮਿਲ ਜਾਏਗਾ ਤੁਹਾਨੂੰ ਲੂਣ ਲੂਣ ਪਾ ਕੇ ਮਤਲਬ ਹਰ ਚੀਜ਼ ਹੈਗੀ ਹੈ ਅਗਰ ਕੁਦਰਤ ਦੀ ਖਾਈਏ। ਵਧੀਆ ਉਹਦਾ ਸ਼ੇਕ ਬਣਾਈਏ ਕੁਛ ਹੋਰ ਤਰੀਕੇ ਨਾਲ ਉਹਦੇ ਚ ਹੋਰ ਸ਼ੈ ਪਾਈਏ। ਤੇ ਉਹ ਚੀਜ਼ ਦੀ ਜਿਹੜੀ ਨਾ ਤੱਤ ਵੇਖੋ ਉਹ ਨੀ ਰਹਿੰਦਾ ਤੇ ਫ਼ਰਕ ਪੈਂਦਾ। ਠੀਕ ਹੈ ਜੀ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ ਹਾਂਜੀ ਠੀਕ ਹੈ ਜੀ। ਹਾਂਜੀ, ਰੱਬ ਰਾਖਾ ਜੀ।